ਔ ਹਾਂਜੀ ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਹੋ ਤੁਸੀ। ਬਸ ਕੁਛ ਨੀ ਬਸ ਹੁਣ ਡਿਨਰ ਦੀ ਥੋੜੀ ਬਹੁਤ ਤਿਆਰੀ ਹੋ ਕਰਨ ਲੱਗੀ ਸੀ। ਤੇ ਮੰਮੀ ਕਹਿੰਦੇ ਚੱਲ।
ਅੱਛਾ। ਚਲੋ ਮੈਂ ਕਿਹਾ ਥੋੜ੍ਹੀ ਜਿਹੀ ਗੱਲ
ਹਾਂਜੀ, ਹਾਂਜੀ, ਨਈਂ ਨਈਂ ਵਧੀਆ ਕੀਤਾ। ਵਧੀਆ ਕੀਤਾ, ਤੁਸੀਂ ਫੋਨ ਕੀਤਾ, ਹਾਂਜੀ ਅੱਜ ਕਲ ਪਰ ਜ਼ਿਆਦਾ ਗਰਮੀ ਹੋ ਗਈ ਐ। ਹਾਂਜੀ ਹਾਂਜੀ।
ਹਾਂ, ਜ਼ਿਆਦਾ ਹੀ ਹੈ ਕੁਛ ਬਹੁਤ ਜ਼ਿਆਦਾ। ਏਸੀ ਥੱਲੇ ਬਵੋ ਤੇ ਉਹ ਬੀ ਲਾਂਂਦਾ ਤਾਂ ਡਰ ਲੱਗਦਾ ਜ਼ਿਆਦਾ ਏਸੀ ਚਲਾਉਂਦੇ ਅੱਜ ਤੇ ਫੇਰ ਵੀ ਥੋੜ੍ਹੀ ਹਵਾ ਚੱਲ ਰਹੀ ਐ।
ਸਾਡੇ ਇੱਧਰ ਅੱਜ ਬਰਸਾਤ ਹੁੰਦੀ ਪਈ ਐ ਬੜੀ ਵਧੀਆ ਬਰਸਾ ਨਈਂ ਕਿਹ ਸਕਦੇ ਸ ਨ ਹੁਣ ਹੁਣ ਅੱਜ ਕਿਨ ਮੀਨ ਹੋ ਗਈ ਉਸ ਤੋਂ ਬਾਅਦ ਹੁਣ ਬੜੀ ਤੇਜ਼ ਵਾਲੀ ਹੁਣ ਕਾਲ ਤੋਂ ਨਾ ਕਰਾਰੀ ਧੁੱਪ ਨਿਕਲੇਗੀ, ਫੇਰ ਬੜੀ ਉਹ ਹੋਰ ਗਰਮੀ ਹੋ ਜਏਗੀ। ਇੱਕ ਈ ਵਧੀਮ ਅਗਰ ਠੰਡਮ
ਅਸਰ ਨਹੀਂ ਹੁੰਦਾ ਇੱਕ ਦਿਨ ਮੌਸਮ ਠੀਕ ਹੋਏਗਾ ਅਗਲੇ ਦਿਨ ਇੰਨੀ ਗਰਮੀ ਹੋ ਜਾਂਦੀ ਹੈ ਫੇਰ ਠੰਡਾ ਹੈਏਗਾ ਫੇਰ ਗਰਮੀ ਹੋ ਜਾਂਦੀ ਹੈ
ਜੀ ਜੀ ਜੀ ਨਹੀ ਨਹੀ ਸਹੀ ਹੈ ਅੱਜ ਅੱਜ ਕੱਲ ਤਾਂ ਇੰਨੀ ਜ਼ਿਆਦਾ ਵਾਲੀ ਗਰਮੀ ਹੋ ਗਗੀ ਨਾ ਹਾਂਜੀ ਏਸੀ ਸਾਰਾ ਦਿਨ ਵੀ ਨਹੀਂ ਚਲਾ ਸਕਦੇ
ਨਹੀਂ ਸਾਡੀ ਸਾਈਡ ਤੇ ਤਾਂ ਏਧਰ ਹਵਾ ਚੱਲ ਰ ਹੈ ਥੋੜੇ ਬਹੁਤੇ ਹੁਣ
ਜੀ ਜੀ ਅੱਜ ਸ਼ਾਮੀ ਸਾਡੇ ਇੱਧਰ ਬੜੀ ਸੋਹਣੀ ਹਵਾ ਚੱਲੀ ਜਾਂਦੀ ਸੀ ਮੈਂ ਆਪਣੀ ਮੰਮਾ ਤੇ ਗੁੜੀਆਂ ਨਾਲ ਬਾਹਰ ਹੀ ਬੈਠੀ ਹੋਈ ਸੀ ਮੈਂ ਕਿਹਾ ਚੱਲ ਬਾਹਰ ਤਾਜ਼ੀ ਹਵਾ ਵੀ ਲੈਣੀ
ਹੂ ਮੈਂ ਵੀ ਆਪਣੇ ਬਾਹਰ ਹੀ ਆਈ ਦੀ ਹ ਹਾਂ ਆਪਣੇ ਗੈਲਰੀ ਚ ਬੈਠੀ ਦੀਆਂ ਥੋੜ੍ਹੀ ਹਵਾ ਚੱਲ ਰਹੀ ਹੈ, ਮੈਂ ਕਿਹਾ ਚੱਲ ਹਵਾ ਲਗ ਕਦੀ ਵੀ
ਜੀ ਜੀ ਜੀ ਨਹੀਂ ਸਹੀ ਗੱਲ ਹੈ
ਬਸ ਜਿਆਦਾ ਇਥੇ ਥੱਲੇ ਵੀ ਨਹੀਂ ਬੈਠਾ ਜਾਂਦਾ ਨਾ
ਹਾਂਜੀ ਇੰਨੀ ਗਰਮੀ ਨੇ ਬੁਰਾ ਹਾਲ ਕੀਤਾ ਹੋਆ ਪੱਖੇ ਦੀ ਹਵਾ ਕੋਨੀ ਲੱਗਦੀ ਵਿੱਚ ਵਿਚ ਤਾਂ ਐਂ ਲੱਗਦਾ ਕਲਮਸ ਹੀ ਖ਼ਰਾਬ ਹੋ ਗਿਆ ਹੋਵੇ ਜੀ ਜੀ ਬੜੀ ਜਿਆਦਾ ਗਰਮੀ ਹੋ ਗਈ ਯੇ ਏਕ ਕਿਧਰ ਬਾਹਰ ਜਾਣ ਨੂੰ ਮਨ ਨੀ ਕਰਦਾ ਕਿ ਕਿੱਧਰੇ ਜਾਣ ਨੂੰ ਮਨ ਨਹੀਂ ਕਰਦਾ ਕਿਤੇ ਹੁੰਦਾ ਨਾ ਵੀ ਆਪਾਂ ਥੋੜਾ ਆਪਾਂ ਪੇਕੇ ਆਏ ਦੇ ਥੋੜਾ ਘੁੰਮੀ ਫਿਰਰੀਏ ਘੁੰਮ ਫਿਰਾਂ ਦਾ ਵੀ ਹਾਲ ਨਹੀ ਹੈਗਾ ਅੱਜ
ਨਹੀਂ ਗਰਮੀ ਚ ਨਾ ਮਨ ਨਹੀਂ ਕਰਦਾ ਕਿਧਰੇ ਜਾਣ ਤੇ ਬਲਕਿ ਮੇਰੀ ਦੀਦੀ ਨੇ ਸਗੋਂ ਮੇਰੇ ਦੀਦੀ ਦਾ ਫੋਨ ਆਇਆ ਸੀ ਕਹਿੰਦੇ ਚਲੋ ਜਾਣਾ ਕਿਸੇ ਦੇ ਘਰ ਤੇ ਮੈਂ ਕਿਹਾ ਕੋਈ ਨੀ ਮੈਂ ਮਰਾ ਮਨ ਹੀ ਨੀ ਕੀਤਾ ਮੈਂ ਫੋਨ ਹੀ ਨੀ ਕੀਤਾ ਤਾ ਆਪਣੀ ਭੈਣ ਨੂੰ ਮੈਂ ਕਿਹਾ ਆਪੇ ਤਾਂ ਆਉਣਾ ਹੈਗਾ ਜੇਗਾ ਮੈਂ ਤਾਂ ਜਾਂਦੀ ਨੀ ਮੈਂ ਕਿਹਾ ਜੀਅ ਨੀ ਕਰਦਾ ਹਾਂ ਬਸ ਧੁੱਪ ਕਰਕੇ ਮਨ ਨੀ ਤੇ ਹੋਂਦਾ, ਫੇਰ ਜਦੋਂ ਪੰਜ ਛੇ ਵਜਦਾ, ਉਦੋਂ ਦਿਲ ਕਰਦਾ ਕਿਧਰੇ ਜਾਈਏ।
ਜੀ, ਜੀ, ਜੀ, ਵੈਸੇ ਵੀ ਕਹਿੰਦੇ ਪਏ ਨੇ
ਘਰ ਧੁੱਪੇ ਧੁੱਪੇ ਵੀ ਜਾਣਾ ਔਖਾ ਲੱਗਦੈ, ਫਿਰ ਹਨੇਰਾ ਪੈ ਜੇ ਤਾਂ ਵੀ ਔਖਾ ਲੱਗਦੈ।
ਹਾਂਜੀ ਹਾਂਜੀ, ਆ ਨੈਟ ਵਗੈਰਾ ਤੇ ਤਾਂ ਕਹਿੰਦੇ ਪਏ ਨੇ ਵੀ ਵੀ ਇੱਧਰ ਦੋ ਤਰੀਕ ਤ ਆਹਾ, ਪੱਚੀ ਮਈ ਤੋਂ ਲੈ ਕੇ ਦੋ ਜੂ ਤੱਕ ਤਾਂ, ਹਾਂਜੀ।
ਹਮਮ, ਬਾਰਸ਼ ਵਾਲਾ ਮੌਸ
ਹਾਂਜੀ ਹਾਂਜੀ, ਬਾਰਿਸ਼ ਹੁੰਦੀ ਪਈ ਐ। ਥੋੜੀ ਥੋੜੀ ਐ ਬਸ ਤੇ ਜ਼ਿਆਦਾ ਵੀ ਨੀ ਹੈਗੀ। ਕੱਲੀ ਜ਼ਮੀਨ ਗਿੱਲੀ ਕਰਕੇ ਬਸ ਚੁ ਹੋ ਜਾਂਦੀ ਐ, ਬਾਰਿਸ਼ ਵੀ ਰੁਕ ਜਾਂਦੀ ਐ।
ਹਾਂ, ਉਹ ਵੀ ਮੌਸਮ ਦੇ ਨਾਲ ਨਾ ਵੀ ਭੜਾਸ ਜਿਹੀ ਲੱਗਦੀ ਐ ਨਾ, ਗੁੰਮਾ ਜਿਹਾ ਲੱਗਦੈ। ਹਾਂ। ਜਾਂ ਤੇ ਬਾਰਿਸ਼ ਆਏ ਨਾ ਚੰਗੀ ਖੋਲ ਕੇ ਫਿਰ ਠੰਡਾ ਹੋ ਜਾਂ ਜੇ ਬਾਰਿਸ਼ ਨਾ ਜਿਆਦਾ ਆਰ ਤੇ ਗੁੰਮਾ ਰ ਲੱਗ ਦਾ।
ਹਾਂਜੀ ਹਾਂਜੀ। ਤੇ
ਬਸ ਸਾਡੇ ਇੱਧਰ ਵੀ ਹਵਾ ਚੱਲ ਰਹੀ ਐ ਤੇ ਵਧੀਆ ਲੱਗਦਾ ਪਿਆ।
ਅੱਛਾ। ਹਾਂ, ਸਹੀ ਐ, ਪਰ ਸਾਡੇ ਜਿਹੜੇ ਇੱਧਰ ਹੈ ਨਾ ਬਾਰਿਸ਼ ਕਰਕੇ ਨਾ ਗੁੰਮੇ ਵਾਲੀ ਉਹ ਹੋਈ ਦੀ ਹੈਗੀ ਗੁੰਮੇ ਵਾਲੇ, ਹਵਾ ਵੀ ਨੀ ਚੱਲਦੀ ਪਈ। ਕੁਛ ਓ ਨੀ ਐ, ਬਸ ਇਕੱਲਾ ਬਾਹਰ ਗੁੰਮਾ ਗੁੰਮਾ ਹੋਰਦਾ ਐ।
ਹਾਂ, ਨਹੀਂ ਸਾਡੀ ਸਾਈਡ ਤੇ ਉਂਜ ਤੇ ਸਵੇਰੇ ਤੇ ਬਹੁਤ ਗਰਮੀ ਸੀ ਤੇ ਹੁਣ ਮਗਰ ਠੀਕ ਲੱਗਦਾ ਪਿਆ, ਥੋੜ੍ਹਾ ਹਵਾ ਹੋ ਗਈ ਨਾ। ਬਲ ਕਿ ਮੈਂ
ਬਾਰਿਸ਼ ਹੋ ਜਾਂਦੀ ਐ, ਨਾਲ ਦੀ ਨਾਲ ਤਾਂ ਲਾਈਟ ਕੱਟ ਜਾਂਦੇ ਨੇ। ਸਹੀ ਗੱਲ ਐ। ਅਸੀਂ ਪ
ਬਸ ਲਾਈਟ ਵੀ ਉਹਨਾਂ ਨੇ ਹੁਣ ਗਰਮੀ 'ਚ ਥੋੜੀ ਬਹੁਤੀ ਬੰਦ ਵੀ ਕਰਨੀ ਹੁੰਦੀ ਐ। ਹਮਮ।
ਜੀ ਜੀ ਜੀ, ਅੱਜ ਕੱਲ ਤਾਂ ਬੜੀ ਜ਼ਿਆਦਾ ਨਾ ਉਹ ਇੱ ਜਾਂਦੀ ਹੈ, ਜਿਹੜੇ ਲੋਕ ਦਰਖਤ ਕੱਟਦੇ ਨੇ ਉਹਦੇ ਕਰਕੇ ਹੁੰਮਸ ਜੀ ਬੜੀ ਜ਼ਿਆਦਾ ਹੋ ਜਾਂਦੀ ਹੈ, ਜੀ ਜੀ ਤੇ
ਬਸ ਇੱਥਰ ਵੀ ਕਹਿ ਰਹੇ ਸੀ ਕਹਿੰਦੇ ਸੀ ਇੱਕ ਦੋ-ਦਿਨਾਂ ਤੱਕ ਬੱਦਲ ਬਣੇਗਾ।
ਅੱਛਾ-ਅੱਛਾ
ਹਾਂ ਹਵਾ ਤਾਂ ਠੰਡੀ-ਠੰਡੀ ਚੱਲਣ ਲੱਗ ਗਈ ਹੁਣ ਸ਼ਾਮ ਦੇ ਟਾਈਮ ਤੇ, ਤੇ ਦੇਖੋ ਮੌਸਮ ਕਦੋਂ ਬਾਰਿਸ਼ ਆਏਗੀ। ਬਾਰਿਸ਼ ਆ ਕੇ ਵੀ ਮੌਸਮ ਖ਼ਰਾਬ ਹੋ ਜਾਂਦਾ ਨਾ ਭੜਾਸ ਜੀ ਹੋ ਜਾਂਦੀ।
ਹਾਂਜੀ-ਹਾਂਜੀ ਉਹੀ ਬਸ ਸਾਡੇ ਤਾਂ ਆਪ ਇਹੀ ਹਾਲ ਹੋਇਆ ਗਾ ਕੇ ਪਾ ਬਾਰਿਸ਼ ਮਾੜੀ ਸ਼ੁਰੂ ਕਿਉਂਕਿ ਇਹ ਨਾਲ ਦੀ ਨਾਲ ਤਾਂ ਲਾਈਟ ਭਜਾ ਦਿੰਦੇ ਆ ਉਤੋਂ ਰੱਬ ਵੀ ਆਪਣੀ ਹਵਾ ਈ ਬੰਦ ਕਰ ਦਿੰਦਾ। ਸਵੇਰੇ-ਦੁਪਹਿਰੇ ਇੰਨੀ, ਸ਼ਾਮੀ ਬੜੀ ਸੋ ਸੋਹਣੀ ਹਵਾ ਚੱਲੀ ਜਾਂਦੀ ਸੀ। ਬਾਹਰ ਬੈਠੇ ਦਿਲ ਲੱਗਿਆ ਹੋਇਆ ਸੀਗਾ।
ਬਸ ਕਈ ਕਹਿੰਦੇ ਆ ਕਿ ਸ਼ਾਇਦ ਹਫ਼ਤੇ-ਦਹਾਂ ਦਿਨਾਂ ਤੱਕ ਮੌਸਮ ਦਾ ਪੈ ਜਾਏਗਾ ਫਰਕ ਪਰ ਨਹੀਂ ਆਹ ਜੂਨ ਦੇ ਵਿੱਚ ਤਾਂ ਗਰਮੀ ਹੋਣੀ ਓ ਹੋਣੀ ਹੈ।
ਜੀ-ਜੀ, ਜੀ ਜੂਨ ਚ
ਖ਼ਤਮ ਹੋ ਗਈ ਹੁਣ ਜੂਨ ਆ ਜੇਗਾ। ਫੇਰ ਅਗਲੇ ਜਿਹੜੇ ਦੋ ਮਹੀਨੇ ਆ ਦਸ ਸਤੰਬਰ ਜਦੋਂ ਗੁੰਮੇ ਵਾਲੇ ਦਿਨ ਹੁੰਦੇ ਆ।
ਵੈਸੇ ਜੇਠ ਮਹੀਨੇ, ਜੇਠ ਤਾਂ ਗਰਮੀ ਦਾ ਹੀ ਹੁੰਦਾ ਸਾਰਾ। ਜੇਠ ਚੱਲਦਾ ਪਿਆ ਕਿ ਭਾਦੋਂ ਚੱਲਦਾ ਪਿਐ। ਕੀ ਭਾਦੂ ਤਾਂ ਵੈਸੇ ਜੁਲਾਈ ਚ ਹੁੰਦਾ ਹਨਾ। ਜੀ- ਜੀ ਜੁਲਾਈ, ਅੱਛਾ ਅੱਛਾ ਅੱਛਾ ਫਿਰ ਜੂਨ
ਹਾੜ ਆ ਜਾਏਗਾ ਨਾ, ਹਾੜ ਦਾ ਮਹੀਨਾ ਆਏਗਾ। ਹਾਂ, ਫਿਰ ਸੋਨ-ਪਾਦਰੋਂ ਹੁੰਦਾ ਅੱਗੋਂ ਦਸ ਸਤੰਬਰ ਹਾਂ, ਏ ਹੁਣ ਹਾੜ ਆਏਗਾ ਨਾ ਜੇਠ ਤੋਂ ਬਾਅਦ ਹਾੜ ਆਦਾ। ਹਾਂ, ਕਹਿੰਦੇ ਨੀ ਜਿਵੇਂ ਪਹਿਲੀਆਂ ਜਨਾਨੀਆਂ ਕਹਿੰਦੀਆਂ ਨੇ ਨਾ ਜੇਠ-ਹਾੜ ਦੀਆਂ ਧੁੱਪਾਂ, ਹੈਗੇ ਹੋ ਹੁੰਦੇ ਲੂੰ ਲੱਗ
ਜੀ ਜੀ ਜੀ ਜੀ, ਅੱਜ-ਕੱਲ੍ਹ ਤਾਂ ਬੱਚਿਆਂ ਨੂੰ
ਤੋਂ ਜ਼ਿਆਦਾ ਤੰਗ ਕਰਦਾ। ਹਾਂਜੀ, ਮੇਰੀ ਵੀ ਬੇਟੀ ਵਿਆਹੀ ਗਈ ਏ ਨਾ ਮਤਲਬ ਕਿ ਉਹਦੇ ਵੀ ਬੇਟੇ ਨੂੰ ਹੋ ਗਿਆ ਸੀ। ਉਲਟੀਆਂ ਆ ਰਹੀ ਆ ਸੀ ਮੌਸਮ ਨਾਲ ਈ। ਉਲਟ ਜਾ ਰਿਹਾ ਸੀ। ਫੇਰ। ਦਵਾਈ ਲਈ ਔਨੂੰ ਫਰਕ ਨ੍ਹੀਂ ਪਯਾ। ਡਾਕਟਰ ਨੇ ਕਿਆ ਮੌਸਮ ਹੁਣ ਨਾਲੇ ਗਰਮੀ ਹੋਗੀ। ਗਿਐ ਨਾ। ਫਿਰ ਸਪੈਸ਼ਲਿਸਟ ਡਾਕਟਰ ਕੋਲ ਦਵਾਈ ਲਿਆਈ ਔਦੇ ਕੋਈ ਫਰਕ ਨਹੀ ਪਿਆ ਜਾ ਕੇ, ਬੱਚਿਆਂ ਵਾਲਾ ਸਾਡੇ ਏਧਰ ਔਦੇ ਕੋਲ ਫ਼ਰਕ ਪਿਐ।
ਯਾ ਬੱਚਿਆਂ ਦੀ ਵੈਸੇ ਦਵਾਈ ਤਾਂ, ਹਾਂਜੀ ਬੱਚਿਆਂ ਦੀ ਦਵਾਈ ਤ ਵੈਸੇ ਸਪੈਸ਼ਲਿਸਟ ਤੋਂ ਲੈਣੀ ਚਾਈਦੀ।
ਕੈੰਦੇ ਫ਼ਰਕ ਐ। ਬਸ ਉਲਟੀਆਂ ਜਾ ਰਿਆ ਸੀ ਨਾ ਗਰਮੀ ਅੰਦਰ ਵਾੜ ਗੀਏ ਨਾ ਬੱਚੇ ਪਤੈ ਧੁੱਪੇ ਖੇਲਦੇ ਐ ਛੁੱਟੀਆਂ ਹੋ ਗੀ ਦੀਐ। ਧੁੱਪੇ ਖੇਲਦੇ ਮਨਦਾ ਹੈ ਨੀ ਕਹਿਣਾ
ਹਾਂਜੀ, ਇੱਕ ਨਾ ਗਰਮੀਆਂ ਕਰਕੇ ਨਾ ਬੱਚੇ ਨੂੰ ਭੁੱਖ ਵੀ ਨੀ ਲਾਗਦੀ ਬਸ ਕੱਲੇ ਪਾਣੀ ਤੇ ਜ਼ੋਰ ਦਿੰਦੇ ਰੈੰਦੇ ਨੇ ਬੱਚੇ ਕੋਈ ਗੁਲੂਕੋਜ ਵਗੈਰਾ ਨੀ ਪਾਂਦੇ ਕੋਈ ਰਸਣਾ ਵਗੈਰਾ ਨ੍ਹੀਂ ਪਾਂਦੇ, ਜੀ ਜੀ ਜੀ, ਮੈਂ ਆਪ ਅਪਣੀ ਗੁੜੀਆਂ ਨੂੰ ਗੁਲੂਕੋਜ ਦਿੰਨੀ ਆਂ, ਰੋਟੀ ਤਾਂ ਖਾਂਦੀ ਹੈ। ਹੈਂ ਨੀ ਐਨੂੰ ਗੁਲੂਕੋਜ ਪਾ ਦਿਣੇ ਆਂ। ਅੱਛਾ, ਮੈਂ ਵੀ ਅੱਜ ਮੰਮੀ ਨੂੰ ਕੈ ਕੇ ਹਟੀ ਆ
ਗਰ
ਜੀ ਜੀ ਜੀ। ਮੈਂ ਆਪਣੀ ਮੰਮੀ ਕੱਲੇ ਚਾਵਲ ਕਿਐ ਮੈਂ ਚਾਵਲ ਬਣਾਓ ਮੰਮੀ ਕੈੰਦੇ ਸੀ ਦਾਲ ਦਾਲ ਬਣਾ ਲੈ ਮੈਂ ਕੇ ਨੲ ਸਾਈਕਲ - ਪੈਲੇ ਚਾਵਲ ਬਣਾ ਲੋ।
ਦ ਲੋ ਪਿਆਜ਼ ਪਾਓ, ਆਲੂ ਪਾਓ।
ਖੁਸ਼ ਹੋ ਕੇ ਖਾ ਲੇ ਕੀ ਵਿੱਚੋਂ ਪਟੈਟੋ ਪਟੈਟੋ ਕੱਢ ਏ ਔਨੂੰ ਬੜੇ ਸਾਮਨਾ ਜੀ ਜੀ ਜੀ ਐਨੀ ਗਰਮੀ ਦੇ ਵਿੱਚ ਕੌਣ ਖਾਏਗਾ ਰੋਟੀ ਵਗੈਰਾ ਸਵੇਰੇ ਵੀ ਰੋਟੀ ਖਾਧੀ ਦੁਪੈਰੇ ਵੀ ਖਾਧੀ। ਜੀ ਜੀ ਜੀ।
ਗਰਮੀ 'ਚ।
ਹਾਂਜੀ, ਨਹੀਂ ਔ ਤਾਂ ਖਾ ਕ
ਲੱਸੀ ਬਣਾ ਲੀ ਦਈ ਖਾ ਲਿਆ।
ਜਦੋਂਵੀ ਆਈ ਆਂ ਓਦੋਂ ਦੀ ਮੁੱਕਦੀ ਕੋਨੀ ਪਈ। ਲੱਸੀ ਰੋਜ਼ ਦੀ ਰੋਜ਼ਦੀ ਹੈਗੇ ਮੇਰੇ ਦੋ ਗਲਾਸ
ਹਾਂ ਤੁਹਾਡੇ ਉੱਧਰ ਮਿਲ ਜਾਂਦੇ ਹੋਏਗੀ ਨਾ ਮਤਲਬ ਕਿ ਕੋਈ ਝਾੜੂ ਝੂਟੇ ਵਾਲੀ ਕਿਸ ਕਿੱਧਰੋਂ ਫਾਇਦੇ ਵਾਲੀ ਹੁੰਦੀ ਹੈ।
ਹਾਂਜੀ- ਹਾਂਜੀ, ਚਾਟੀ ਤੇ ਅਸੀਂ ਪੀਂਦੇ ਹ ਨਾ ਹਾਂਜੀ ਮੇਰੀ ਗੁਡੀਆਂ ਤਾਂ ਬੜੀ ਹਾਂਜੀ-ਹਾਂਜੀ ਮੇਰੇ ਵਧੀ ਮਿਲ ਜਾਂਦੀ ਹੈ। ਮੈਂ ਤਾਂ ਸ਼ੌਕੀਨ ਹੈਗੀ ਸੀ ਲਿਖਦੀ ਮੇਰੀ ਕੁੜੀ ਵੀ ਬੜੀ ਸ਼ੌਕੀਨ ਆ ਲੈ।
ਹਾਂ। ਤੁਹਾਨੂੰ ਤਾਂ ਇੱਧਰ ਮੁੱਲ ਲਿਆਣੇ ਪੈਂਦੇ ਆ ਜਦੋਂ ਮਨ ਕਰਦਾ ਪੀਂਦਾ ਚੱਟ ਦੀਵਾਲੀ ਪਰ ਕਹਿੰਦੇ ਉਹ ਵੀ ਨੀ ਹੁੰਦੀ ਸਹੀ। ਸੀਣਾਂ ਵਾਲੀ ਹੁੰਦੀ ਹੈ। ਜਿਨਾਂ ਦੇ ਘਰ ਡੰਗਰ ਹੋ ਨਾ ਉਹਨਾਂ ਦੇ ਘਰ ਹੁੰਦੀ ਹੈ ਰਿਜਨ ਚਾਟੇ ਵਾਲੀ
ਹਾਂਜੀ- ਹਾਂਜੀ, ਉੱਧਰ ਹੀ ਹੁੰਦੀ ਹੈ ਜਾ ਤ ਲੱਸੀ ਜਿਨਾਂ ਦੇ
ਚ ਕੋਈ ਨੀ ਮੌਸਮ ਨਾਲ ਹੀ ਏ ਬਸ ਜ਼ਿੰਦਗੀ ਕਦੀ ਠੰਡ ਤੇ ਕਦੀ ਗਰਮੀ।
ਜੀ ਜੀ ਜੀ ਜੀ। ਈ।
ਚੱਲ ਉੱਧਰ ਬਾਰਿਸ਼ ਹੋ ਰਹੀ ਹੈ।
ਹਾਂ, ਹਾਂਜੀ। ਬਸ ਇਧਰ ਨਾ ਹਾਂ, ਬਸ ਥੋੜਾ ਬਾਰਿਸ਼ ਨਾਲ ਵੀ ਮੌਸਮ ਮੌਸਮ ਥੋੜਾ ਫਰਕ ਪਏਗਾ ਪਰ ਫਿਰ ਵੀ ਗਰ ਬਾਰਿਸ਼ ਬਾਅਦ ਬੜੀ ਜ਼ਿਆਦਾ ਗਰਮੀ ਹੋਣੀ ਐ ਵੈਸੇ ਜੂਨ ਜੁਲਾਈ ਦਾ ਤਾਂ ਮਹੀਨਾ ਤਾਂ ਇਸ ਵਾਰੀ ਕਹਿੰਦੇ ਪਏ ਨੇ ਬੜੀ ਜ਼ਿਆਦਾ ਵਾਲੀ ਹੁਣ ਗਰਮੀ ਆਏਗੀ ਪਚਵੰਜਾ ਤੱਕ ਜਾਏਗਾ ਹੁਣ ਹੂੰ, ਪਚਵੰਜਾ ਡਿਗਰੀ ਸੈਲਸੀ ਕਿਸ ਤੱਕ
ਹਾਂ। ਅੱਛਾ।
ਹੋ ਗਿਆ। ਬੜੀ ਜ਼ਿਆਦਾ ਗਰਮੀ ਹੋ ਰਹਿੰਦੀ ਹੈ ਬੜੀ ਜ਼ਿਆਦਾ ਗਰਮੀ ਤੇ ਇੰਨੇ ਇੱਥੇ ਇੰਨੀ ਜ਼ਿਆਦਾ ਗਰਮੀ ਵੀ ਨਹੀਂ ਹੈਗੀ ਵੈਸੇ ਕਹਿ ਸਕਦੇ ਹਾਂ ਬਸ ਇੱਕ ਇੱਕ ਤਰ੍ਹਾਂ ਦਾ ਏਸੀ ਤੋਂ ਬਿਨਾਂ ਰਿਹਾ ਨਹੀਂ ਜਾਂਦਾ ਏਸੀ ਵੀ ਸਾਰਾ ਜਿੰਨੀ ਈ ਚਲਾ ਸਕਦੇ।
ਬਸ ਏਸੀ ਵੀ ਬੀ ਲਾਂਦੇ ਆ, ਫੇਰ ਇੰਨੇ ਇੰਨੇ ਪੜੋਲ ਬਣ ਜਾਂਦੇ ਆ। ਮੁਸ਼ਕਿਲ ਹੋ ਜਾਂਦੀ ਫੇਰ, ਇਸ ਵੀ ਟਾਈਮ ਨਾਲ ਚੱਲਦਾ ਥੋੜ੍ਹਾ ਬਹੁਤਾ। ਹੁਣ ਮੇਰੀ ਵੱਡੇ ਵਾਲੀ ਵੋਟੀ ਨੇ ਚਲਾਏ ਦਾ ਸੀ ਬੱਚੇ ਨਹੀਂ ਸੀ ਬਹਿੰਦੇ ਪਏ। ਫੇਰ ਉਹਨੇ ਮੈਨੂੰ ਖੁਦ ਕਿਹਾ, ਮੰਮੀ ਤੁਸੀਂ ਇੱਧਰ ਆ ਭਈ ਮੈਨੂੰ ਤਾਂ ਆਪ ਦਰਦ ਆ ਜਾਂਦਾ ਤੇ ਫੇਰ ਮੈਂ ਉਹਦੇ ਕੋਲ ਲੇਟ ਗਈ। ਉਧਰ ਰੂਮ 'ਚ। ਤੇ ਫ਼ਿਰ ਬੈਠਾ ਨੀ ਜਾਂਦਾ ਮੇਰੇ ਰੂਮ 'ਚ ਤਾਂ ਬਹੁਤ ਗਰਮੀ ਹੁੰਦੀ ਐ, ਭੱਠੀ ਬਨੀ ਹੁੰਦੀ ਜਿਵੇਂ। ਫਿਰ ਮੈਂ ਵੱਡੀ ਵਹੁਟੀ ਦੇ ਰੂਮ 'ਚ ਬੈ ਲੇਟ ਗਈ ਸਾਈਡ
ਅੱਛਾ ਅੱਛਾ, ਨਹੀਂ। ਹਾਂ, ਨਹੀਂ ਨ ਸਈ ਐ। ਬ ਇਕ ਬੰਦੇ ਵਾਸਤੇ ਵੀ ਏ ਸੀ ਚਲਾਣ ਦਾ ਮਨ ਨੀ ਕਰ
ਹਾਂ ਉਹੀ ਤੇ ਗੱਲ, ਫੇਰ ਦਰਦ ਆ ਜਾਂਦਾ ਨਾ ਆਪ ਨੂੰ ਰਾਤੀ ਤੇ ਚਲੋ ਚੱਲਣੇ ਹੁੰਦੇ ਮਜੁ ਦੂਜ ਦਾ ਸੋਣਾ ਹੁੰਦਾ ਸਭ ਨੇ ਤੇ ਦਿਨੇ ਚਲੋ ਟਾਈਮ ਨਿਕਲ ਜਾਂਦਾ, ਇੱਧਰ-ਉੱਧਰ ਘੁੰਮ ਘਾਮ ਕੇ। ਬਸ ਹੁਣ ਇੱਧਰ ਆਈ ਹਵਾ ਬੜੇ ਸੋਹਣੀ ਠੰਡੀ ਠੰਡੀ।
ਅੱਛਾ। ਬਸ ਇਧਰ ਵੀ
ਬਾਹਰ ਹੀ ਬੈਠੀ ਆਂ।
ਅੱਛਾ ਅੱਛਾ। ਨਹੀਂ ਬਸ ਮੈਂ ਵੀ ਤੁਹਾਡੇ ਨਾਲ ਗੱਲ ਕਰਨ ਲਈ ਇਧਰ ਆਈ ਸੀ ਹੁਣ ਵਾਜਾਂ ਆਉਂਦੀਆਂ ਪਈਆਂ ਨੇ ਮੇਰੀ ਕੁੜੀਆਂ ਦੀ, ਮੰਮਾ ਆਜੋ, ਮੰਮਾ ਆਜੋ। ਮੈਂ ਕਿਹਾ ਚਲ ਆਨੀ ਆ ਬੱਚਾ।
ਅੱਛਾ।
ਤੇ ਚਲੋ ਕੋਈ ਗੱਲ ਨੀ, ਮੈਂ ਨਾ ਮਾੜੇ ਬਾਹਰ ਦੀ ਹਵਾ ਲੈ ਲਾਂ, ਫਿਰ ਬਾਅਦ 'ਚੋਂ ਹੁਣ, ਜੀ ਜੀ ਜੀ, ਠੀਕ ਐ ਜੀ, ਹਾਂਜੀ। ਸਤਿ ਸ਼੍ਰੀ ਅਕਾਲ। ਜੀ ਜੀ ਠੀਕ ਹੈ।